ਹੈਲੋ
ਹੈਲੋ।
ਹੋਰ ਭਾਜੀ, ਕੀ ਹਾਲ ਚਾਲ ਨੇ
ਵਧੀਆਂ ਭਾਜੀ ਵਧੀਆਂ ਤੁਸੀ ਦੱਸੋ?
ਬਸ ਜੀ ਵਧੀਆ, ਹੋਰ ਕਿਵੇਂ ਘਰ ਵਾਰ ਸਭ ਵਧੀਆ
ਸਭ ਵਧੀਆ, ਸੋਡੇ ਘਰ ਸਭ ਵਧੀਆ
ਬਸ ਵਧੀਆ, ਮੈਂ ਤਾਂ ਹੁਣੇ ਬਸ ਰੋਟੀ ਖਾ ਕੇ ਸੈਰ ਤੇ ਆਇਆ ਸੀ। ਮੈਂ ਕਿਹਾ ਜ਼ਰਾ, ਭਾਜੀ ਨੂੰ ਫ਼ੋਨ ਕਰਕੇ ਪੁੱਛਾ ਉਹ। ਜ਼ਰਾ ਬੱਚਿਆਂ ਨੂੰ ਕੋਲੇਜ ਪਾਣਾ ਸੀ। ਤੇ ਸਮਝ ਨੀ ਆ ਰਹੀ ਵੀ ਕਿਹੜੇ ਕੋਲੇਜ ਪਾਵਾਂ ਤੇ ਕਿਹੜੀ ਜਗ੍ਹਾ ਤੇ ਵਧੀਆਂ ਜਾ ਕੋਲੇਜ ਵਗੈਰਾ ਹੋਏ।
ਅੱਛਾ, ਉਹ ਉਹ ਤਾਂ ਨ੍ਹੀਂ ਉਹ ਤਾਂ ਕੋਈ ਗੱਲ ਨ੍ਹੀਂ ਉਹ ਤਾਂ ਮੈਂ ਦੱਸ ਦਾਂਗਾ। ਓ ਕੀ ਕਰਨਾ ਕੀ ਏ ਮੁੰਡੇ ਨੇ।
ਮੁੰਡੇ ਨੇ ਤਾਂ ਸਾਡੇ ਵੀ ਬੀ ਸੀ ਏ ਵਗੈਰਾ ਕਰਨੀ ਸੀ ਬੀ ਸੀ ਏ ਹਾਂ ਈ ਕਹਿੰਦਾ ਵਾ ਸੀ।
ਅੱਛਾ, ਕੋਡਿੰਗ 'ਚ ਇੰਟਰਸਟ ਆ ਮੁੰਡੇ ਨੂੰ।
ਹਾਂਜੀ ਹਾਂਜੀ। ਕੋਡਿੰਗ ਵਗੈਰਾ ਹੈਗਾ ਇਹਨੂੰ।
ਵਧੀਆਂ ਗੱਲ ਏ। ਚਲੋ, ਇਹਦਾ ਸਕੋਪ ਵੀ ਬਲਾਂ ਏ ਅੱਗੇ।
ਹਾਂਜੀ-ਹਾਂਜੀ।
ਮੈਂ ਮੈਨੂੰ ਪਤਾ ਹੈਗਾ ਇੱਕ ਕੋਲੇਜ ਵੈਸੇ ਤਾਂ।
ਅੱਛਾ-ਅੱਛਾ। ਨਹੀਂ
ਮੈਂ ਪਹਿਲੇ ਬੜਾ ਪਤਾ ਕੀਤਾ ਸੀ। ਜਿਵੇਂ ਬੜੇ ਆਪਣੇ ਦੁਸਹਿਰੇ ਵੀ ਹੈਗੇ ਨੇ ਥੋੜੇ ਬਾਹਰ ਹੀ ਬੜਾ ਪਤਾ ਕੀਤਾ।
ਉਹ ਇਧਰ ਤਾਂ ਯਾਰ ਵੈਲਿਡੀ ਨਹੀਂ ਹੈਗੀ ਇੰਨੀ ਡਿਗਰੀ ਦੀ।
ਹਾਂ ਨਹੀਂ ਉਈ ਮੈਂ ਬੜਾ ਸੁਣਿਆ ਬਈ, ਜਿਵੇ ਮੈਂ ਕੋਲੇ ਪਤਾ ਕੀਤੇ ਲੜਾਈਆਂ ਬੜੇ ਕਰਦੇ ਨੇ, ਬੱਚੇ ਵਗੈਰਾ, ਬਦਮਾਸ਼ੀ ਵਗੈਰਾ ਕਰਦੇ ਨੇ।
ਤਾਂ ਹੈਗੀ ਏ ਕੋਈ ਉਲਟੇ ਸਿੱਧੇ ਕੰਮ ਕਰਦੇ ਆ ਵਾਲੇ।
ਹਮ ਹਮ ਮੈ ਕਿਹਾ ਉਹੀ ਬੱਸ ਜਾਣਕਾਰੀ ਜ ਪੁੱਛਣਾ ਬਈ ਕਿਹੜਾ ਵਧੀਆ ਹੈਗਾ ਤੁਹਾਨੂੰ ਪਤਾ ਹੋਏ।
ਹਾਂ, ਹਾਂਜੀ-ਹਾਂਜੀ। ਮੈਨੂੰ ਪਤਾ ਇੱਕ ਉਹ ਮਲਾਨਾ ਹੈਗਾ ਨਾਂ ਉੱਧਰ ਯੂਨੀਵਰਸਿਟੀ ਹੈਗੀ ਇੱਕ।
ਅੱਛਾ-ਅੱਛਾ।
ਹਾਂਜੀ, ਉਹ
ਤੇ ਮਤਲਬ ਕਿਹੋ ਜਿਹੀ ਏ।
ਠੀਕ ਏ ਉੱਧਰ ਦੇਖ ਲਿਓ ਜੇ ਮੁੰਡਾ ਅਪਡਾਊਨ ਕਰ ਸਕ ਦਾ ਜਾਣ ਦਾ ਤਾਂ ਏ ਹੀ ਰੂਟ ਕਿ ਅਪ ਡਾਊਨ ਕਰਨਾ ਪੈਂਦਾ ਜੀ ਬੱਸ। ਬੱਸ ਫੜਨੀ ਪੈਂਦੀ ਏ ਇੱਧਰੋ। ਫਿਰ ਬੱਸ ਤੇ ਜਾਓ ਅੱਗੇ ਆਟੋ ਪੜ ਫੜਨਾ ਪੈਂਦਾ ਜੀ ਫਿਰ ਆਟੋ 'ਚ ਯੂਨੀਵਰਸਿਟੀ ਤੱਕ ਜਾਂਦੇ ਜੀ। ਬੱਚੇ ਸਾਰੇ ਜਿੰਨੇ ਵੀ ਹੁੰਦੇ ਨੇ ਉੱਧਰ। ਬਾਕੀ ਉੱਧਰ ਪੀ ਜੀ ਵੀ ਲੈਦੇ ਨੇ। ਹੋਸਟਲ ਵੀ ਹੈਗੇ ਨੇ ਤੁਸੀ ਵੇਖ ਲਿਓ ਕਿ ਕਿਵੇਂ ਕਰਾਣਾ ਮੁੰਡੇ ਦਾ।
ਅੱਛਾ-ਅੱਛਾ। ਨਹੀਂ ਹੁਣ ਜਿਵੇਂ ਮੈਂ ਸੁਣਿਆ ਬਈ ਖ਼ਰਚਾ ਵਗੈਰਾ ਬੜਾ ਆਦਾਂਗਾ। ਉੱਥੇ ਰਹਿਣਾ, ਵਗੈਰਾ ਹੋਏ ਹੋਟਲ ਵਗੈਰਾ, ਜਾਂ ਪੀ ਜੀ ਲੈਣਾ ਹੋਏ ਤੇ ਕਿੰਨਾਂ ਖਰਚਾ ਆ ਜਾਂਦਾ ਮੰਨ ਲਓ ਖਾਲੀ ਅਸੀ ਪੀ ਜੀ ਵਗੈਰਾ ਲੈਣਾ।
ਪੀ ਜੀ ਤਾਂ ਆਈ ਆ ਫਿਰ। ਪੰਜ ਹਜ਼ਾਰ ਦੋ-ਦੋ ਹਜ਼ਾਰ ਤਾਂ ਮੁਸ਼ਕਿਲ ਹੀ ਏ। ਪੰਜ ਹਜ਼ਾਰ 'ਚ ਤਾਂ ਮਿਲ ਜਾਂਦਾ ਏ ਘੱਟੋ-ਘੱਟ।
ਅੱਛਾ-ਅੱਛਾ ਸਾਲ ਵਾਸਤੇ। ਤੇ ਫਿਰ, ਅੱਛਾ ਮਹੀਨੇ ਦਾ।
ਹੋਸਟਲ ਦਾ ਹੁੰਦਾ ਵਾਲਾ ਰੈਂਟ। ਫੀਸ ਕਹਿ ਲੋ ਹਾਂਜੀ। ਜਿਵੇਂ
ਅੱਛਾ।
ਅ ਡੇਢ ਇੱਕ ਲਾਖ ਹੁੰਦੀ ਏ ਉਹਦੀ ਹੋਸਟਲ ਦੀ ਹਾਂਜੀ।
ਤੇ ਬਸ ਦਾ ਉਹੀ ਮ ਸੁਣਿਆ ਬੜਾ ਉਹ ਹੈਗਾ ਬਈ ਜਿਵੇਂ ਸਰਕਾਰੀ, ਪ੍ਰਾਈਵੇਟ ਕੀ ਇਹਦਾ ਕੀ ਹੁੰਦਾ। ਭਈ ਕੋਲਜ ਦੀ ਬੱਸ ਵੀ ਹੁੰਦੀ ਏ।
ਹਾਂਜੀ, ਕੋਲੇਜ ਦੀ ਬੱਸ ਵੀ ਏ ਉੱਧਰ। ਜੇ ਮੁੰਡੇ ਨੂੰ ਤੁਸੀ ਨੀ ਰੱਖਣਾ ਦੂਰ ਆਪਣੇ ਕੋਲੋਂ ਘਰ ਹੀ ਰੱਖਣਾ ਏ ਤਾਂ ਫਿਰ ਇਹਦੀ ਬੱਸ ਲਵਾ ਦਿਓ ਯੂਨੀਵਰਸਿਟੀ ਦੀ। ਉਹ ਬਸ ਇਹਨੂੰ ਰੋਜ਼ ਹੈਗਾ ਹੀ ਏਧਰ ਚੌਕ ਆਪਣਾ। ਜਿਹੜੇ ਸਕੂਲ 'ਚ' ਪੜ੍ਹਦੇ ਸੀ। ਉੱਧਰੋਂ ਬੱਸ ਆਦੀ ਹੈ, ਲੈ ਕੇ ਜਾਂਦੀ ਆ ਬੱਚਿਆਂ ਨੂੰ ਜਿਹੜੇ ਇੱਧਰ ਪੜ੍ਹਦੇ ਨੇਂ
ਅੱਛਾ-ਅੱਛਾ ਤੇ ਮਤਲਬ ਇਹਦਾ ਕਿੰਨਾ ਕੁ ਕਿਰਾਇਆ ਹੁੰਦਾ ਸਾਲ ਦਾ ਬੱਸ ਦਾ ਜਦੋ ਆਉਣੀ ਹੋਵੇ।
ਪੈਂਤੀ ਹਜ਼ਾਰ।
ਅੱਛਾ, ਪੈਂਤੀ ਹਜ਼ਾਰ ਸਾਲ ਦਾ ਹੈਗਾ।
ਹਾਂਜੀ।
ਅੱਛਾ ਮਤਲਬ ਡਿਸਟੈਂਸ ਤਾਂ ਮੈਟਰ ਕਰਦਾ ਵੀ ਕਿੰਨਾ ਕੁ ਦੂਰ ਹੋਏ
ਹੋਰ। ਨਹੀ-ਨਹੀ-ਨਹੀ ਉਹ ਨਹੀ ਉਹ ਤਾਂ ਬਸ ਇਹਨਾਂ ਨੇ ਫਿਕਸ ਕੀਤੀ ਕਿ ਪੈਂਤੀ ਹਜ਼ਾਰ ਹੈਗੀ ਆ ਬਸ। ਸਾਲ ਦੀ ਫ਼ੀਸ ਹਰ ਇੱਕ ਬੱਚੇ ਦੀ। ਹਾਂਜੀ
ਹੁਣ ਜਿਵੇਂ ਮੈਂ ਸੁਣਿਆ ਸੀ ਬਈ। ਜਿਹੜਾ ਤੁਸੀਂ ਨਾਮ ਲਿਆ ਮਲਾਣਾ ਵਗੈਰਾ ਜਿਹੜੇ ਕਹਿ ਰਹੇ ਸੀ।
ਹਾਂਜੀ-ਹਾਂਜੀ।
ਇੱਥੇ ਮੈਂ ਸੁਣਿਆ ਸਪੋਰਟ ਦਾ ਵੀ ਹੈਗਾ ਮਤਲਬ ਰੋਲ ਬੜਾ।
ਉਹ ਤਾਂ ਉਹ ਤਾਂ ਵਾਲਾ ਹੀ ਉੱਧਰ ਉਹ ਤਾਂ ਬੱਚੇ ਚ ਹੋਣਾ ਚਾਹੀਦਾ, ਜੇ ਉਹਨੂੰ ਇੰਟਰਸਟ ਹੈਗਾ ਹੈ ਖੇਡਣ 'ਚ। ਤਾਂ ਜਾ ਸਕਦਾ ਏ। ਵੋਲੀਬੋਲ, ਫੁੱਟਬੋਲ, ਕ੍ਰਿਕਟ ਜਿਹੜਾ ਮਰਜ਼ੀ ਹੋਵੇ। ਉੱਧਰ ਆਰਮੀ ਦੀ ਵੀ ਟ੍ਰੇਨਿੰਗ ਮਿਲਦੀ। ਜੇ ਇਹਨੂੰ ਉਹ ਉਹਦੇ 'ਚ' ਇੰਟਰਸਟ ਹੋਵੇ ਤਾਂ ਉੱਧਰ ਵੀ ਜਾ ਸਕਦਾ ਮੁੰਡਾ ਥੋਡਾ।
ਅੱਛਾ- ਅੱਛਾ। ਮਤਲਬ ਚੀਜ਼ ਦੱਸ ਸਕੋਪ ਜਿਵੇਂ ਮਿਊਜ਼ਿਕ ਬਾਰੇ ਤਾਂ ਵੀ ਬੜਾ ਹੈਗਾ ਸਕੋਪ ਉਥੇ।
ਹੋਰ ਉੱਧਰ ਡਾਂਸ ਦਾ, ਮਿਊਜਿਕ ਦਾ ਜੇ। ਕੋਂਟੈਂਟ ਕ੍ਰੀਏਸ਼ਨ ਕਰਨੀ ਏ। ਉਹ ਮਾਸ ਕਮਿਊਨੀਕੇਸ਼ਨ ਦਾ ਡਿਪਾਰਟਮੈਂਟ ਆ। ਉਹ ਵੀ ਸਿੱਖ ਸਕਦਾ ਏ।
ਤੇ ਜਿਵੇਂ ਸਪੋਰਟਸ ਵਗੈਰਾ ਉੱਥੇ ਹੁੰਦੇ ਨੇ। ਉਹ ਕਿਹੜੇ-ਕਿਹੜੇ ਹੈਗੇ ਨੇ ਸਪੋਰਟਸ ਵਗੈਰਾ?
ਸਪੋਰਟਸ ਤਾਂ ਵਾਲੇ ਨੇ ਵਾਲੀਬਾਲ, ਫੁੱਟਬਾਲ, ਕ੍ਰਿਕਟ ਹੋ ਗਿਆ। ਤੇ ਹੋਰ- ਹੋਰ ਵੀ ਵਾਲੇ ਸਾਰੇ ਹੈਗੇ ਨੇ।
ਅੱਛਾ-ਅੱਛਾ ਤੇ ਮਤਲਬ ਸਾਰੇ ਮਤਲਬ ਸਪੋਰਟ ਕਰਦੇ।
ਹੋਰ ਸਵਿਮਿੰਗ ਵੀ ਹੈਗੀ ਏ। ਸਵਿਮਿੰਗ ਸਿੱਖਣੀ ਹੋਵੇ ਇਹਨੇ। ਹਾਂਜੀ।
ਤੇ ਉੱਥੇ ਟੀਚਰ ਕਿਹੋ ਜਿਹੇ ਨੇ ਮਤਲਬ ਵਧੀਆ ਹੈਗੇ ਨੇ ਜਾਂ ਫਿਰ ਖੜੂਸ ਜ ਹੈਗੇ ਨੇ?
ਤਾਂ ਉਹ ਤਾਂ ਬੱਚੇ ਦੇ ਬੱਚੇ ਉੱਤੇ ਆ ਮਾੜਾ ਮੋਟਾ। ਵਧੀਆ ਟੀਚਰ ਤਾਂ ਉਹ ਵਧੀਆ ਹੀ ਹੁੰਦੇ ਨੇ ਉੱਧਰ।
ਅੱਛਾ -ਅੱਛਾ।
ਹਾਂਜੀ, ਜੇ ਉਹ ਤਾਂ ਬਾਕੀ ਬੱਚੇ- ਬੱਚੇ ਦੇ ਉੱਤੇੇ ਪੈਂਡ ਹੁੰਦਾ। ਜਿਵੇਂ ਦਾ ਬੱਚਾ ਹੋਵੇਗਾ ਓਦਾਂ ਦੇ। ਟੀਚਰ ਫਿਰ ਰਿਐਕਟ ਕਰਨਗੇ। ਉਹਦੇ ਨਾਲ ਇੰਟਰੈਕਟ ਵੀ ਉਹ ਨਾਲ ਹੀ ਕਰਨਗੇ ਫਿਰ।
ਅੱਛਾ-ਅੱਛਾ।
ਹਾਂਜੀ- ਹਾਂਜੀ।
ਤੇ ਉੱਥੇ ਲੜਾਈ ਵਗੈਰਾ ਦਾ ਕੋਈ ਇਸ਼ੂ ਨੀ ਹੈਗਾ ਵੀ ਬੱਚੇ ਲੜਦੇ ਹੋਣ?
ਉਹ ਤਾਂ ਫਿਰ ਮਾੜੀ- ਮੋਟੀ ਗੱਲ ਤਾਂ ਹੋਈ ਜਾਂਦੀ ਏ। ਤੁਹਾਨੂੰ ਪਤਾ ਹੀ ਹੈ। ਅੱਜ-ਕੱਲ੍ਹ ਦੇ ਬੱਚੇ ਕਿਵੇਂ ਨੇ।
ਉਹ ਨਹੀਂ ਆ ਤਾਂ ਮੈਂ ਸੁਣਿਆ ਵੀ ਹੋਈ ਜਾਂਦਾ ਕਈ ਵਾਰ ਸ਼ਰੀਫ ਕੋਲਜ ਵੀ ਹੈ ਕੋਈ।
ਬਸ ਉਹਨੂੰ ਸਮਝਾ ਦਿਓ। ਪੰਗੇ-ਪੁੰਗੇ ਨਾ ਲਵੇ ਫਾਲਤੂ ਦੇ ਤੇ ਹੋਰ ਜਿਹੜਾ ਕੁਛ ਕੋਈ ਬੋਲ ਜੇ ਹੱਥ ਜੋੜੋ ਸੋਰੀ ਬੋਲੋ ਤਾਂ ਅੱਗੇ ਚੱਲੋ।
ਚੱਛਾ।
ਹੋਰ ਇਨਾ ਉਤਾਂ ਕੋਈ ਦਿੱਕਤ ਨਹੀਂ ਹੈਗੀ ਕੋਈ ਫਾਲਤੂ ਪੰਗੇ ਨੀ ਲੈਂਦਾ ਉੱਧਰ। ਜੇ ਬੰਦਾ ਠੀਕ ਹੈ। ਆਪਣੇ 'ਚ' ਹੈਗਾ ਪੜ੍ਹਦਾ ਹੀ ਆਉਂਦਾ ਜਾਂਦਾ ਆਪਣਾ ਜੋ ਖਾਣਾ ਉੱਧਰ ਖਾਣ ਦਾ ਪੂਰਾ।
ਅੱਛਾ-ਅੱਛਾ।
ਮਰਜ਼ੀ ਏ ਹੋਸਟਲ ਚ ਖਾਲੋ ਮੈਂਸ ਹੁੰਦੀ ਆ ਉੱਧਰ।
ਹਮ- ਹਮ।
ਹਮ ਜੇ ਉੱਧਰ ਕੈਫੇ-ਕੂਫੇ ਨੇ।
ਹਮ ਤੇ ਤੇ ਜੇ ਮੈਂ ਸੁਣਿਆ ਕਈ ਵਾਰ ਬਈ ਐਕਸੀਡੈਂਟ ਵਗੈਰਾ ਬੜੇ ਹੁੰਦੇ ਨੇ। ਜਿਵੇ ਬੱਸ ਵਗੈਰਾ ਤੇ ਹਾਈਵੇ ਤੇ ਜਾਂਦੇ ਹੋਏ।
ਉਹ ਤਾਂ। ਹਮ ਮਾੜੀ ਮੋਟੀ ਰੇਅਰ ਕੇਸ ਹੁੰਦੇ ਨਾ। ਉਹ ਤਾਂ ਕਦੋਂ ਰੇਅਰ ਹੋ ਗਿਆ ਜੇ ਕਿਸੇ ਡਰਾਈਵਰ ਨੇ ਡਰਿੰਕ ਕੀਤੀ ਹੋਵੇ ਜਾਂ। ਐਕਸੀਡੈਂਟਲੀ ਹੋ ਜੇ ਉਹ ਤਾਂ ਫਿਰ ਅਲੱਗ ਗੱਲ ਏ।
ਅੱਛਾ-ਅੱਛਾ, ਤੇ ਔਰ ਵੀਰੇ। ਉੱਥੇ ਮਤਲਬ ਸਕੋਲਰਸ਼ਿਪ ਵਗੈਰਾ ਵੀ ਲੱਗ ਜਾਂਦੀ ਏ।
ਹੋਰ ਲੱਗ ਜਾਂਦੀ ਹੈ ਉਹ ਬੱਚੇ ਦੇ ਟਵੈਲਥ ਦੀ ਮਾਰਕਸ਼ੀਟ ਦੀ ਪਰਸੈਂਟੇਜ ਉੱਥੇ ਹੁੰਦਾ ਹੈ ਕਿ ਟੁਵੈਲਥ ਚ ਉਹਦੇ ਕਿੰਨੇ ਨੰਬਰ ਆਏ ਸੀ?
ਸੱਠ, ਸੱਤਰ, ਪੰਜਾਹ ਜੇ ਉਹਦੇ ਸੱਠ ਸੱਠ ਦੇ ਸੱਠ ਉੱਤੇ ਮਿਲਦੇ ਆ ਵੀਹ ਪ੍ਰਸੈਂਹ ਦਸ ਪ੍ਰਸੈਂਟ ਦੀ, ਤੇ ਸੱਤਰ ਜੇ ਸਾਠ ਦੀ ਸੱਠ ਤੋਂ ਸੱਤਰ ਦੇ ਵਿਚਾਲੇ ਹੁੰਦੀ ਹੈ ਤਾਂ ਮਿਲਦੀ ਐ। ਵੀਹ ਪ੍ਰਸੈਂਟ ਦੀ। ਤੇ ਅੱਗੇ ਸੱਤਰ ਤੋਂ ਅੱਸੀ ਹੁੰਦੇ ਆ ਤ੍ਰੀਹ ਦੀ ਫੇਰ ਅੱਸੀ ਤੋਂ ਨੱਬੇ ਦੇ ਵਿੱਚ ਮਿਲਦੀ ਹੈ ਚਾਲੀ ਫਿਰ ਨੱਬੇ ਤੇ ਸੌ ਦੇ ਵਿੱਚ ਹੋਵੇ ਤਾਂ ਸੌ ਪ੍ਰਸੈਂਟ ਦੀ ਮਿਲਦੀ ਹੈ ਕੋਈ ਫੀਸ ਦੇਣ ਦੀ ਲੋੜ ਈ ਨੀ। ਜੇ ਸਕੋਲਰਸ਼ਿਪ ਹਾਂ ਜੇ ਆਹੀ ਹੈਗੀ ਆ ਜਿਹੜੀ ਸਕੋਲਰਸ਼ਿਪ ਮੇਨਟੇਨ ਕਰਨੀ ਪੈਂਦੀ ਆ ਉਹ ਵੀ ਇੱਕ ਗੱਲ ਹੈ ਕਿ ਮਾਨ ਕੇ ਚਲੋ। ਤੁਹਾਡੇ ਮੁੰਡੇ ਦੇ ਹੈਗੇ ਨੇ ਨਾਈਨਟੀ ਥ੍ਰਰੀ ਪਰਸੈਂਟ ਹੈਗੇ ਨੇਲੇ ਨੰਬਰ ਉਹਦੀ ਸੌ ਪਰਸੈਂਟ ਲੱਗ ਜਾਏ।
ਹਮ -ਹਮ, ਅੱਛਾ
ਫਿਰ ਅੱਗੇ ਉਹਨੂੰ ਸਕੋਲਰਸ਼ਿਪ ਮਿਲ ਜਾਵੇਗੀ, ਤੁਹਾਨੂੰ ਫੀਸ -ਫੀਸ ਕੋਈ ਭਰ ਨੀ, ਨੀ ਬਸ ਅਹ ਬੱਸ-ਬੱਸ ਦਾ ਜੇ ਬੱਸ ਲਵਾਤੀ ਬੱਸ-ਬੱਸ ਦਾ ਫੀਸ ਹੋ ਗੀ। ਪੈਂਤੀ ਹਜ਼ਾਰ ਸਾਲ ਦੀ ਉਹੀ ਖ਼ਰਚਾ ਹੋਊਗਾ ਤੁਹਾਡਾ। ਫਿਰ ਉਹਨੂੰ ਹਰ ਸਮੈਸਟਰ ਚ ਆਪਣੇ ਨੰਬਰ ਮੇਨਟੇਨ ਕਰਨ ਪੈਂਦੇ ਨੇ ਸੀ ਜੀ। ਹੁੰ ਉਹ ਮੇਨਟੇਨ ਕਰਨੀ ਪੈਂਦੀ ਹੈ ਤਾਂ ਉਹ ਸਕੋਲਰਸ਼ਿਪ ਅੱਗੇ ਚੱਲਦੀ ਰਹਿੰਦੀ ਆ ਨੇ। ਫਿਰ ਘੱਟ ਜਾਂਦੇ ਫਿਰ ਤੁਹਾਨੂੰ ਫੀਸ ਦੇਣੀ ਪੈਣੀ ਆ।
ਅੱਛਾ, ਤੇ ਮੈਂ ਹੁਣ ਸੁਣਿਆ ਸੀ ਵੀ ਅੱਛਾ ਬਾਈ, ਕੋਡਿੰਗ ਵਗੈਰਾ ਜੇ ਮੁੰਡੇ ਮੈਂ ਕਰਨੀ ਹੈ ਤਾਂ ਲੈਪਟੋਪ ਵਗੈਰਾ ਵੀ ਜ਼ਰੂ ਹੁੰਦਾ ਇਹਦੇ ਵਾਸਤੇ।
ਹੋਰ ਲੈਪਟੋਪ ਤਾਂ ਵਾਲਾ ਲੈਪਟੋਪ ਦੇ ਬਿਨਾਂ ਤਾਂ ਹੈਗਾ ਹੀ ਨਹੀਂ ਕੋਡਿੰਗ ਦਾ ਕੋਈ ਸਕੋਪ। ਬੱਚਾ ਸਿੱਖ ਈ ਨੀ ਸਕਦਾ। ਆਪਣੇ ਆਪ ਪ੍ਰੈਕਟਿਸ ਵੀ ਕਰਨੀ ਪੈਂਦੀ ਹੈ ਉਹਦੇ 'ਚ ਬਾਹਲੇ ਰੋਲ ਨੇ ਉਹ ਤਾਂ ਇਹਦੇ ਤੇ ਡਿਪੈਂਡ ਹੈ ਇਹਨੂੰ ਕਰਨਾ ਕੀ ਹੈ ਵੈਬ ਡਿਵਲਪਮੈਂਟ ਕਰਨੀ ਏ। ਐਪ ਡਿਵਲਪਮੈਂਟ ਕਰਨੀ ਐ, ਹਾਂਜੀ।
ਫਿਰ ਇੱਥੇ ਮਤਲਬ ਵਗਰਾ ਜੋਬ ਵਗੈਰਾ ਦਾ ਕੀ ਸਿਸਟਮ ਏ ਮਤਲਬ ਜਲਦੀ ਲੱਗ ਜਾਂਦੀ ਹੈ ਫਿਰ ਮਤਲਬ ਕੀ ਟਾਈਮ ਜ ਲੱਗ ਜਾਏ।
ਉਹ ਡਿਪੈਂਡ ਕਰਦਾ ਜੇ ਬੱਚਾ ਵਧੀਆ ਪੜ੍ਹੇ ਵਧੀਆ ਸਕੋਰ ਹੈ ਵਧੀਆ ਸਕਿੱਲ ਡਿਵਲਪ ਕਰ ਲਵੇ। ਤਾਂ ਤਾਂ ਫਿਰ ਲੱਗ ਜਾਂਦੀ ਏ ਵਧੀਆ ਪਹਿਲਾਂ ਹੀ ਲੱਗ ਜਾਂਦੀ ਹੈ ਜਲਦੀ ਲੱਗ ਜਾਂਦੀ ਏ। ਜੇ ਉਹਨੂੰ ਨਹੀਂ ਉਹਦਾ ਮਨ ਕਿ ਇੱਧਰੋਂ ਪਲੇਸਮੈਂਟ ਨਹੀਂ ਲੈਣੀ ਇੱਧਰੋਂ ਇੱਧਰ ਨਹੀਂ ਕਰਨੀ ਜੋ ਵੱਡੀ ਕੰਪਨੀ ਚ ਜਾਣਾ ਏ। ਕਿਤੇ ਐਮ ਐਨ ਸੀ ਕੰਪਨੀ ਹੁੰਦੀਆਂ ਨੇ ਵਾਲੇ ਵੱਡੇ ਵੱਡੇ ਜਿਵੇਂ- ਗੂਗਲ, ਨੈਟਫਲਿਕਸ, ਫੇਸ਼ਬੁੱਕ, ਐਪਲ ਐਪ ਹੁੰਦੀਆਂ ਨੇ, ਇਹੋ ਜਿਹੀਆਂ ਇਹੋ ਜਿਹੀਆਂ ਕੰਪਨੀਆਂ 'ਚ ਜਾਣਾ ਅਤੇ ਫਿਰ ਇਹਨੂੰ ਥੋੜ੍ਹਾ ਐਕਸੈਪਸ਼ਨਲ ਬਣਨਾ ਪੈਣਾ ਏ।
ਅੱਛਾ ਅੱਛਾ
ਔਫ਼ ਕੈਂਪਸ ਇਹਨੂੰ ਅਪਲਾਈ ਕਰਨਾ ਪੈਣਾ ਈ।
ਤੇ ਮਤਲਬ ਕਿੰਨੇ ਕੁ ਸਾਲ ਦੀ ਹੁੰਦੀ ਹੈ ਬੀ ਸੀ ਵਗੈਰਾ ਜਿਹੜੀ ਕਰਨੀ ਉਹਨੇ
ਆਹ ਤਿੰਨ ਸਾਲ ਦੀ ਹੁੰਦੀ ਆ ਬਸ।
ਅੱਛਾ ਅੱਛਾ ਤੇ ਬਾਕੀ ਇਸ ਤੋਂ ਬਾਅਦ ਵੀ ਹੁੰਦੀ ਕੋਈ ਇਹਦੀ ਪੜ੍ਹਾਈ।
ਹਾਂ ਮਾਸਟਰਸ ਹੁੰਦੀ ਏ ਮਾਸਟਰਸ ਹੁੰਦੀ ਆ ਐਮ ਸੀ ਏ।
ਮਾਸਟਰ ਚ ਮਤਲਬ ਕੀ ਸੀ ਹਿਸਾਬ ਕਿਤਾਬ ਹੁੰਦਾ ਇਹਦਾ।
ਉਹੀ ਹੁੰਦਾ ਬਸ ਥੋੜ੍ਹਾ ਐਡਵਾਂਸ ਪੜ੍ਹਾਦੇ ਨੇ ਇਹਦੇ 'ਚ।
ਅੱਛਾ ਅੱਛਾ
ਕਿ ਮੁੰਡਾਂ ਜਿਵੀ ਜਿਹੜੇ ਸਟੂਡੈਂਟ ਹੁੰਦੇ ਨੇ ਉਹ ਐਡਵਾਂਸ ਪੜ੍ਹ ਕੇ ਥੋੜ੍ਹਾ ਹੋਰ ਵਧੀਆਂ ਕਰ ਲੈਂਦੇ ਨੇ ਬੀ ਟੈਂਕ ਜਿਵੇਂ ਦਾ ਬੀ ਟੈਂਕ ਹੁੰਦੀ ਹੈ ਤੇ ਕਹਿੰਦੇ ਨੇ ਬੀ ਬੀਟੈਂਕ ਆਲੇ ਬੱਚੇ ਦੀ ਜ਼ਿਆਦਾ ਵੈਲਿਊ ਹੁੰਦੀ ਹੈ ਬੀ ਸੀ ਆਲੇ ਦੀ ਘੱਟ ਹੁੰਦੀ ਹੈ। ਐਂ ਦਾ ਇੰਡੀਆਂ 'ਚ ਹੈਗਾ ਏ ਪਰ ਐ ਹੁੰਦਾ ਨੀ ਸਕਿੱਲ 'ਤੇ ਡਿਪੈਂਡ ਜ਼ਿੱਦਾ ਦਾ ਮੁੰਡਾ ਜੇ ਕੁੜੀ ਜੇ ਵੀ ਕਰ ਜਿਹੜਾ ਵੀ ਸਟੂਡੈਂਟ ਕਰ ਰਿਹਾ ਹੁੰਦਾ ਉਹਦੇ ਹੀ ਡਿਪੈਂਡ ਕਰਤਾ। ਹਾਂਜੀ
ਅੱਛਾ ਹੋਰ ਜਿਵੇਂ ਮੰਨ ਲਓ ਤੁਸੀਂ ਇੰਟਰਨਸ਼ਿਪ ਵਗੈਰਾ ਵੀ ਲੱਗਦੀ ਐ
ਓ ਉਹ ਵੀ ਬੱਚੇ 'ਤੇ ਡਿਪੈਂਡ ਏ ਜੇ ਉਹ ਜਲਦੀ ਸਕਿੱਲ ਡਿਵਲਪ ਕਰ ਲਵੇ ਤਾਂ ਫਿਰ ਉਹ ਇੰਟਰਨਸ਼ਿਪ ਵੀ ਲੈ ਸਕਦਾ ਅਪਲਾਈ ਕਰ ਸਕਦਾ ਜਿਵੇਂ ਵੈੱਬ ਡਿਵਲਪਮੈਂਟ ਹੁੰਦੀ ਏ ਇਹਦੇ ਚ ਤਿੰਨ ਲੈਂਗੁਏਜਾਂ ਹੁੰਦੀ ਨੇ ਐੱਚ ਟੀ ਐਮ ਐੱਲ, ਸੀ ਐੱਚ ਐੱਸ, ਜਾਵਾ ਸਕ੍ਰਿਪਟ ਮਾੜੇ ਮੋਟੇ ਫਰੇਮ ਵਰਕ ਹੁੰਦੇ ਨੇ ਡੇਟਾ ਬੇਸਿਸ ਆਹੀ ਚੀਜ਼ਾਂ ਥੋੜ੍ਹੀ ਬਹੁਤੀ ਨੋਲੇਜ ਮੈਨੂੰ ਵੀ ਹੈਗੀ ਏ ਜੇ ਉਹ ਆ ਸਿੱਖ ਲਵੇ ਜਲਦੀ ਸਿੱਖ ਲਵੇ ਕਲਾਸਮੇਟ ਤਾਂ ਆਪਣੇ ਕਲਾਸਮੇਟ ਜਿਹੜੇ ਵੀ ਇਹਦੇ 'ਚ ਕਲਾਸਮੇਟ ਹੁੰਦੇ ਨੇ ਉਹਨਾਂ ਤੋਂ ਪਹਿਲਾਂ ਸਿੱਖ ਲਵੇ ਤਾਂ ਫ਼ੇਰ
ਫ਼ਾਇਦਾ ਹੀ ਰਹੇਗਾ ਹਨਾ ਅਗਰ ਪਹਿਲੇ ਕਰ ਲੇ
ਹੋਰ ਤਿਆਰੀ ਕਰਾਓ ਇਹਨੂੰ ਵਧੀਆਂ
ਹਾਂਜੀ ਹਾਂਜੀ ਅੱਛਾ ਅੱਛਾ ਹੋਰ ਭਾਜੀ ਘਰ ਸਭ ਵਧੀਆਂ ਤਾਂਡੇ
ਸਭ ਵਧੀਆਂ ਜੀ ਤੁਸੀਂ ਦੱਸੋਂ?
ਬਸ ਮੈਂ ਵਧੀਆਂ ਜੀ ਮੈਂ ਕਿਹਾ ਚਲੋ ਭਾਜੀ ਨੂੰ ਫ਼ੋਨ ਕਰ ਪੁੱਛਲਾ
ਹੂੰ
ਇਹਨੂੰ ਨੌਲੇਜ ਵਗੈਰਾ ਹੈਗੀ ਏ ਚੀਜ਼ ਦੀ
ਉਹ ਤਾਂ ਕੋਈ ਗੱਲ ਨੀ ਜਦੋਂ ਮਰਜ਼ੀ ਪੁੱਛ ਲਿਓ
ਹਾਂਜੀ ਚਲੋ ਠੀਕ ਆ ਭਾਜੀ ਵਧੀਆਂ ਲੱਗਿਆ ਤਾਡੇ ਨਾਲ਼ ਗੱਲ ਕਰਕੇ
ਕੋਈ ਗੱਲ ਨੀ ਓਕੇ ਭਾਜੀ ਕੋਈ ਚੱਕਰ ਨੀ ਮਿਲਣੇ
ਓਕੇ ਜੀ।
ਓਕੇ ਜੀ।